ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਕੀ ਹਾਲ ਚਾਲ ਹੈ ਜੀ।
ਬਸ ਵਧੀਆ, ਤੁਸੀਂ ਸੁਣਾਓ ਕੀ ਹਾਲ- ਚਾਲ?
ਸਭ ਵਧੀਆ ਭਾਈ ਸ ਸਭ ਵਧੀਆ।
ਹੋਰ ਕੀ ਕਰਦੇ।
ਬਸ ਅੱਜ ਸੰਡੇ ਸੀ ਥੋੜਾ ਜਿਹਾ ਕਦੀ- ਕਦੀ ਕ੍ਰਿਕਟ ਖੇਡ ਲਈਦਾ ਟਾਈਮ ਪਾਸ ਨਿਕਾਲ ਨ ਟਾਇਮ ਕਰਨ ਲਈ। ਤੇ, ਕਦੀ -ਕਦੀ ਵੈਸੇ ਘੁੰਮਣ- ਫਿਰਨ ਚਲੇ ਜਾਈਦਾ ਬਈ ਚਲੋ ਬਾਕੀ ਦਿਨ ਤੇ ਦੁਕਾਨ ਵਗੈਰਾ ਤੇ ਕੰਮ ਲੱਗੀ ਰੇਦੇ
ਟਾਈਮ ਪਾਾਸ ਕਰਨਾ ਹੁੰਦਾ ਸੰਡੇ ਨੂੰ
ਹਾਂਜੀ- ਹਾਂਜੀ ਇਹ
ਹਾ ਇੱਕ ਦਿਨ ਮਿਲਦਾ ਅੱਜ ਦਾ ਫਰੀ ਦਾ
ਇਹ ਤੇ ਹੈ ਭਾਜੀ ਇਹ ਤੇ। ਹੋਰ ਤੁਸੀਂ ਕੀ ਕਰਦੇ ਹੋ ਸੰਡੇ ਵਾਲੇ ਦਿਨ ਕਿਵੇਂ ਨਹੀਂ ਨਿਕਾਲਦੇ ਹੋ ਸੰਡੇ ਦਿਨ।
ਮੇ ਤਾਂ ਰੋਜ਼ ਹੀ ਸੰਡੇ ਚੱਲਦਾ ਪਿਆ ਛੁੱਟੀਆਂ ਚੱਲਦੀਆਂ ਪਈਆਂ ਨਾ ਮੇਰਾ, ਸਕੂਲ ਖ਼ਤਮ ਹੋਇਆ ਸੀ। ਤੇ ਹਰ ਰੋਜੇ ਛੁੱਟੀਆਂ, ਹਾਂਜੀ ਤੇ ਰੋਜ਼ ਹੀ ਛੁੱਟੀਆਂ ਮੇਰੀਆਂ ਤੇ।
ਠੀਕ- ਠੀਕ, ਅੱਛਾ ਹੋਰ ਅ ਹਾਂਜੀ-ਹਾਂਜੀ ਮੈਂ ਪੁੱਛਣਾ ਜਿਵੇਂ ਸੋਸ਼ਲ ਮੀਡੀਆ ਤੇ ਆਪਣੇ ਜਿਵੇਂ ਕਈ ਵਾਰੀ ਇਹ ਚੀਜ਼ਾਂ ਬਾਰੇ ਪਤਾ ਕਰਨਾ ਸੀ ਨੁਕਸਾਨ ਤੇ ਫਾਇਦੇ ਕੀ- ਕੀ ਨੇ ਆਪਣੇ। ਤੇ ਜਿੱਦਾਂ ਹੁਣ ਮੈਂ ਤਾਡੇ ਕੋ ਇਸ ਥੋੜ੍ਹਾ ਜਾਣਕਾਰੀ ਲੈਣੀ ਸੀ। ਵੀ ਕਿਵੇਂ ਕੀ ਚੀਜ਼ ਹੁੰਦੀ ਕਿਵੇਂ ਨਹੀਂ।
ਹਾਂਜੀ ਨਹੀਂ ਸੋਸ਼ਲ ਮੀਡੀਆ ਦੇ ਤੁਸੀਂ ਦੇਖੋ ਜੇ ਫਾਇਦੇ ਤਾਂ ਬਹੁਤ ਨੇ ਇਹਦੇ। ਪਰ ਨੁਕਸਾਨ ਵੀ ਉਹਨੇ ਹੀ ਨੇ ਜੇ ਅਸੀਂ ਸਹੀ ਯੂਜ ਕਰੀਏ ਤੇ। ਫਾਇਦੇ -ਫਾਇਦੇ ਮਿਲਣਗੇ ਜੇ ਬੰਦਾ ਗ਼ਲਤ ਯੂਜ ਕਰਦਾ ਤੇ ਨੁਕਸਾਨ ਵੀ ਹੈ ਇਹਦਾ ਫੇਰ।
ਹਾਂ ਨੁਕਸਾਨ ਵੀ ਹੈ। ਇਹ ਤੇ ਹੈ ਜਿਵੇਂ ਹੁਣ ਮੰਨ ਲਓ ਆਪਣਾ ਬੱਚੇ ਤੋਂ ਲੈ ਕੇ ਚਲਦੇ ਹਾਂ ਆਪਣਾ ਛੋਟੇ ਬੱਚਾ ਹੁੰਦਾ ਜਿਵੇਂ ਛੋਟਾ ਬੱਚਿਆਂ ਨੂੰ ਜਿੱਦਾਂ ਹੁਣ ਕੀ ਕਰਦੇ ਹਾਂ ਆਪਾ ਜੀ ਅਹ ਥੋੜਾ ਕਦੀ ਕਿਤੇ ਆਪਣਾ ਕੋਈ ਮਹਿਮਾਨ ਆਇਆ ਹੋਵੇ ਘਰ ਤੇ ਜਾਂ ਆਪਣਾ ਕੋਈ ਕੰਮ ਕਰਨਾ ਹੋਏ ਚਾਹੇ ਲੇਡੀਜ਼, ਜੈਟਸ਼ ਕੋਈ ਵੀ ਹੈਗਾ ਤੇ ਉਹ ਕੀ ਕਰਦੇ ਨੇ ਜੀ ਬੱਚੇ ਨੂੰ ਥੋੜ੍ਹੀ ਦੇਰ ਲਈ ਫੋਨ ਫੜਾ ਦੇਦੇ ਨੇ। ਚਲੋ ਬੰਦਾ ਸੋਚਦਾ ਕਿ ਵੀ ਆਪਣਾ ਕੰਮ ਨਿਕਲ ਜਾਵੇ ਅਤੇ ਬੱਚਾ ਥੋੜ੍ਹੀ ਦੇਰ ਆਪਣੇ ਆਰੇ ਲੱਗਿਆ ਰਹੇ ਕੰਮ ਲੱਗਿਆ ਰਹੇ ਚਲੋ ਪਰੇਸ਼ਾਨ ਨਾ ਕਰੇ। ਪਰ ਉਹ ਜਦੋਂ ਪੰਦਰਾਂ-ਵੀਹ ਮਿੰਟ ਦੀ ਗੱਲ ਤੇ ਕੋਈ ਨੀ, ਲੇਕਿਨ ਜੋ ਦੋ -ਤਿੰਨ ਘੰਟੇ ਨਿਕਲ ਜਾਂਦੇ ਨੇ ਬੱਚੇ ਨੂੰ ਫੋਨ ਹੱਥ ਫੜੇ ਤੇ ਉਹ ਟਾਈਮ ਨਿਕਲਦਾ ਜਾਂਦਾ। ਫਿਰ ਦੋ-ਤਿੰਨ ਘੰਟੇ ਬਾਅਦ ਆਪਾਂ ਬੱਚੇ ਨੂੰ ਫਿਰ ਡਾਂਟਣ ਲੱਗ ਜਾਂਦੇ ਆ। ਕਿ ਏਡੀ ਦੇਰ ਹੋ ਗਈ ਬੱਚੇ ਤੈਨੂੰ ਫੋਨ ਫੜਿਆ ਹੱਥ ਚ ਵੀ ਛਡ ਦੇ ਹੁਣ ਛੱਡ ਦੇ ਪਰ ਉਸ ਚ ਗ਼ਲਤੀ ਵੀ ਸਾਡੀ ਹੁੰਦੀ। ਕਿ ਫੜਾਇਆ ਵੀ ਆਪਾਂ ਹੀ ਹੁੰਦਾ ਬੱਚੇ ਨੂੰ। ਤੇ ਬਾਅਦ ਚ ਡਾਂਟਦੇ ਵੀ ਆਪਾਂ ਹੀ ਆ ਕਿ ਬਈ ਨਾ ਕਰ ਨਾ ਫੜ ਫੋਨ ਬਈ ਏਦਾਂ ਹੀ। ਕਰਦੇ ਹਾਂ ਆਪਾਂ ਬੱਚੇ ਨਾਲ ਇਹ ਤੇ ਇਹ ਨੁਕਸਾਨ ਤੇ ਆਪਾਂ ਹੀ ਕਰਾਦੇ ਹਾਂ ਬੱਚੇ ਦਾ। ਫਿਰ ਇਹ ਸਾਨੂੰ ਇੱਕ ਦਮ ਫੀਲ ਹੁੰਦਾ ਜਦੋਂ ਹੌਲੀ ਹੌਲੀ ਬੱਚਾ ਯਾਦ ਤਾਂ ਬਣ ਜਾਂਦੀ ਨਾ ਬੱਚੇ ਦੀ ਫੋਨ ਫੜਨ ਦੀ ਕਿ ਫੋਨ ਚਲਾਈ ਜਾਣਾ-ਚਲਾਈ ਜਾਣਾ ਫੇਰ ਉਹ ਆਦਤਾਂ ਉੱਥੇ ਨਜ਼ਰ ਆਦੀਆਂ
ਬਣ ਜਾਂਦੀ ਹੈ ਨਾ ਫੇਰ ਉਹ ਛੱਡਿਆ ਨੀ ਜਾਂਦਾ ਬੱਚਿਆਂ ਕੋਲੋਂ ਵੀ।
ਹਾਂਜੀ -ਹਾਂਜੀ ਇਹ ਤੇ ਹੈ।
ਨਾਲੇ ਸੋਸ਼ਲ ਮੀਡੀਆ ਤੇ ਕਈ ਲੋਕੀ ਹੁੰਦੇ ਨੇ ਸਹੀ ਪਾਉਂਦੇ ਨੇ ਕਈ ਦੇਖਿ ਹੋਗੇ ਤੁਸੀਂ ਗ਼ਲਤ ਵੀ ਪਾ ਦਿੰਦੇ ਨੇ ਚੀਜ਼ਾਂ। ਫੇਰ ਬੱਚੇ ਚਲਾਉਂਦੇ ਨੇ ਫੋਨ ਬੱਚੇ ਵੀ ਉਹੀ ਦੇਖ ਲੈਂਦੇ ਨੇ ਬੱਚਿਆਂ ਤੇ ਗਲਤ ਅਸਰ ਪੈਂਦਾ।
ਹਾਂਜੀ ਇਹ ਤੇ ਹੈ ਬਾਕੀ ਉਹੀ ਹੈ ਕਿ ਹੁਣ ਜਿੱਦਾਂ ਆਪਣਾ ਕਰੋਨਾ ਟਾਈਮ ਸੀਗਾ ਤੁਸੀਂ ਦੇਖੋ ਕਰੋਨਾ ਟਾਈਮ ਚ ਵੀ ਤੇ ਆਹ ਚੀਜ਼ਾਂ ਕਾਫ਼ੀ ਦੇਖਣ ਨੂੰ ਮਿਲੀਆਂ ਸੀ ਕੇ ਅਹ ਜਿਵੇਂ ਹੁਣ ਮੰਨ ਲਓ ਕੋਈ ਅ ਘਰ ਦੇ ਮ ਮਾਤਾ-ਪਿਤਾ ਨੇ ਜਿਹੜੇ ਤੇ ਉਹ ਕੀ ਕਰਦੇ ਨੇ ਜੀ ਅ ਟੀਚਰਾਂ ਨੇ ਕੰਪਲਸਰੀ ਕਰ ਤਾ ਜੀ ਕਿ ਫੋਨ, ਫੋਨ ਹੋਣਾ ਚਾਹੀਦਾ ਹੈ ਲੈਪਟੋਪ ਕੁਛ ਵੀ ਹੋਣਾ ਚਾਹੀਦਾ ਹੈ। ਬੱਚੇ ਕੋਲ ਹਾਂ ਕੀ ਕਹਿੰਦੇ ਬਈ ਫਿਜ਼ਕਲ ਨਾਲੋਂ ਤੁਹਾਨੂੰ ਔਨਲਾਈਨ ਹੋਣਾ ਪੈਣਾ ਵੀ ਔਨਲਾਈਨ ਕਲਾਸ ਜ਼ਿਆਦਾ ਲੈਣੀ ਪੈਣੀਐ। ਤੇ ਕੁਛ ਚ ਕੀ ਹੋਇਆ ਸੀ ਇੱਕ ਚੀਜ਼ ਤੁਸੀਂ ਦੇਖੀ ਹੋਏਗੀ। ਕਿ ਜਿਹੜੇ ਲੋਕੀ ਤੇ ਜਿਹੜੇ ਖਰੀਦ ਸਕਦੇ ਸੀ। ਪੈਸਾ ਹੈਗਾ ਸੀ ਜਿਨਾਂ ਕੋਲ ਉਹ ਉਹਨਾਂ ਨੇ ਚਲੋ ਫੋਨ ਲੈ ਲਏ ਸਭ ਨੇ ਲੇਕਿਨ ਅ ਜਦੋਂ ਜੇਹੜੇ ਬੰਦੇ ਨਈ ਲੈ ਸਕਦੇ ਸੀ, ਫ਼ੋਨ ਜਾਂ ਫਿਰ ਐਵੇਂ ਦੇ ਸੀਗੇ ਜੇੜੇ ਅਹ ਜਿੰਨਾ ਦੇ ਮਤਲਬ, ਘਰ ਦੀ ਕੰਡੀਸ਼ਨ ਨੋਰਮਲ ਜਿੱਦਾਂ
ਨਈ ਉਦੋਂ ਤਾਂ ਕਰੋਨਾ ਦੇ ਟਾਈਮ ਚ, ਜਿਵੇਂ ਕੰਮ ਵੀ ਵਗੈਰਾ ਬੰਦ ਹੋ ਗਏ ਸੀ ਨਾ ਲੋਕਾਂ ਦੇ
ਹਾਂਜੀ-ਹਾਂਜੀ ਮਤਲਬ ਜਿਹਨਾਂ ਕੋਲ ਪੈਸਾ ਇਨਕਮ ਸੋਰਸ ਦਾ ਹੈ ਨੀ ਕੁਛ ਵੀ ਵੀ ਤੇ ਉਨਾਂ ਨੂੰ ਵਿਚਾਰਿਆਂ ਨੂੰ ਨੁਕਸਾਨ ਹੋਇਆ ਕਿਓਕੇ ਅਹ ਸਕੂਲ ਵਾਲਿਆਂ ਨੇ ਕੰਪਲਸਰੀ ਕਰਤਾ ਕਿ ਫੋਨ ਲੈਣੇ ਈ ਲੈਣੇ ਆ, ਤੇ ਓਨਾਂ ਨੇ ਪਤਾ ਪਤਾ ਨੀ ਕਿਵੇਂ ਕਿੱਦਾਂ ਕਰ ਕਰਕੇ ਪੈਸਾ ਉਰੇ ਉਰ ਜਿੱਦਾਂ, ਕਮਾ ਆਪਣੀ ਮਿਹਨਤ ਨਾਲ ਕਮਾ ਕਮੋ ਕੇ ਬੜੇ ਔਖੇ ਔਖੇ-ਸੌਖੇ ਬੱਚੇਆਂ ਨੂੰ ਫੋਨ ਲੈ ਕੇ ਦਿੱਤੇ ਆ ਅੱਗੇ ਲੇਕਿਨ ਬੱਚੇਆਂ ਨੇ ਵੀ ਓਦਾ ਫਿਰ ਕਈ ਚਲੋ ਬੱਚੇ ਨਿਕਲੇ ਵੀ ਨੇ ਵਧੀਆ ਵੀ ਨਿਕਲੇ ਨੇ। ਏਦਾਂ ਦੀ ਗੱਲ ਨੀ, ਲੇਕਿਨ ਕਈਆਂ ਨੇ ਕੀ ਕੀਤਾ ਜੀ ਫੋਨ ਲੈ ਲਏ ਆ, ਕਲਾਸ ਹੋਣੀ ਇੱਕ, ਅੱਧੇ ਘੰਟੇ ਦੀ ਓਸ ਤੋਂ ਬਾਦ ਜੀ ਸੋਸ਼ਲ ਮੀਡੀਆ ਦੇ ਅਕਾਊਂਟਸ ਲੱਗ ਗਏ ਨਵੇਂ-ਨਵੇਂ ਬਣਾਣ, ਬੱਚੇ ਜਿਵੇਂ ਜਿੰਨਾਂ ਨਈ ਵੀ ਸੀ ਓਨਾਂ ਨੇ ਵੀ ਕਾਫ਼ੀ ਬਣਾਏ ਨੇ, ਬਈ ਕਈਆਂ ਨੇ ਫੇਸਬੁੱਕ ਚਲਾ ਲਈ, ਕਈਆਂ ਨੇ ਇੰਸਟਾਗ੍ਰਾਮ ਚਲਾ ਲਿਆ ਜਾਂ ਐਵੇਂ-ਐਵੇ ਚੀਜ਼ਾਂ ਓਸ ਟਾਈਮ ਕਾਫੀ਼ ਚੀਜ਼ਾਂ ਹੋਈਆਂ ਸੀ।
ਹਾਂਜੀ-ਹਾਂਜੀ, ਬਸ ਫੇਰ ਤੁਸੀਂ ਹੁਣ ਦੇਖ ਖੋ ਕਿਧਰੇ ਆਣਾ-ਜਾਣਾ ਤੇ ਹੁੰਦਾ ਨੀ ਸੀ। ਬੰਦ ਹੋਇਆ ਪਿਆ ਸੀ ਸਾਰੇ ਸਾਰੀ ਜਗ੍ਹਾ, ਫਿਰ ਬੱਚਾ ਸਾਰਾ ਦਿਨ ਘਰ ਹੁੰਦੇ ਸੀ ਓ ਵੀ ਕੀ ਕਰਨ, ਉਹਨਾਂ ਦੇ ਹੱਥ ਚ ਫੋ਼ਨ ਆਪਣਾ ਹੁੰਦਾ ਸੀ।
ਹਾਂ ਬਸ ਓ ਐ ਕਿ ਅਹ ਪੜ੍ਹਾਈ ਪੜ੍ਹਾਈ ਮੇਨ ਸੀਗੀ, ਕਿਓਕੇ ਪਰ ਉਹਨਾਂ ਨੇ ਥੋੜਾ ਜਿਆ ਕਈ ਓਸ ਤੋਂ ਤੁਆਨੂੰ ਵੀ ਦੇਖਿਆ ਹੋਏਗਾ। ਕਈ ਜਿੱਦਾਂ ਓਸ ਟਾਈਮ ਟਿਕਟੋਕ ਬੜਾ ਚੱਲਦਾ ਸੀਗਾ, ਓ ਚਲੋ ਬਾ 'ਚ ਬੈਨ ਹੋ ਗਿਆ ਸੀ, ਫੇਰ ਓ ਰੀਲ ਓਸ ਤੋਂ ਬਾਦ ਰੀਲਸ ਆ ਗਈਆਂ, ਲੋਕਾਂ ਨੇ ਰੀਲ ਕਈ ਲੋਕ ਐਵੇਂ ਦੇ ਈ ਨਿਕਲੇ ਨੇ ਓਸ ਟਾਈਮ, ਜੇਹੜੇ ਫੇਮਸ ਬੜੇ ਹੋ ਗਏ ਸੀ, ਰੀਲ ਬਣਾ-ਬਣਾ ਕੇ ਘਰ ਦੀ ਜਿੱਦਾਂ ਸਟੋਰੀ ਬਣਾ-ਬਣਾ ਕੇ, ਜਾਂ ਕੁਛ ਆਪਣੇ, ਕੁਛ ਵੀ ਅਪਲੋਡ ਕਰਤਾ ਜਿਵੇਂ ਕੋਈ ਚੀਜ਼ਾਂ ਅੱਛੀਆਂ ਵੀ ਸੀ ਕੋਈ ਨੌਲੇਜ ਵਾਲੀਆਂ ਵੀ ਹੁੰਦੀਆਂ ਸੀ। ਕੋਈ ਐਵੇਂ ਚੱਲਦੀ ਫਿਰਦਾ ਵੀ ਸੀਗਾ ਕਿ ਬਈ ਹਾਂ ਐਵੇਂ ਦਾ ਹੋਵੇ ਤਾਂ। ਚੀਜ਼ਾਂ ਮਤਲਬ ਫਾਲਤੂ ਚੀਜ਼ਾਂ ਬੜੀਆਂ ਬਣੀਆਂ ਸੀ ਰੀਲ ਵਿੱਚ, ਆਹ ਚੀਜ਼ਾਂ ਓਸ ਟਾਇਮ ਬੜੀ ਦੇਖ ਸਾਨੂੰ ਮਿਲੀਆ ਸੀ।
ਹਾਂਜੀ, ਐ ਤੇ ਆ ਫਿਰ, ਚੱਲ ਰੈਣ ਦੋ ਯਾਰ ਹੁਣ ਨਾ ਹੁਣ ਵੇਹਲੇ ਹੁੰਦੇ ਨੇ ਲੋਕੀ, ਹੁਣ ਕੁਛ ਨਾ ਕੁਛ ਤਾਂ ਕਰਨਗੇ ਈ।
ਏ ਤੇ ਹੈ।
ਬਸ ਫੇਰ ਓ ਐਧਰ ਟਾਈਮ ਸਪੈਂਡ ਕਰਨ ਲੱਗਗੇ ਆਪਣਾ।
ਹੂੰ-ਹੂੰ, ਹੁਣ ਨਾ। ਹੁਣ ਆਪਾਂ ਬੱਚੇਆਂ ਦੀ ਗੱਲ ਲੈਂਣੇ ਆ, ਚਲੋ ਬੱਚੇਆਂ ਨੂੰ ਤੇ ਆਪਾਂ ਖ਼ਰਾਬ ਕਰਦੇ ਈ ਆਂ, ਏਦਾਂ ਚੀਜ਼ਾਂ ਕਰਕੇ ਫੋਨ-ਫੂਨ ਦੇ ਕੇ ਲੇਕਿਨ ਵੱਡੇਆਂ ਚ ਵੀ ਆਏ ਚੀਜਾਂ ਕਿ ਹੁਣ ਮੰਨ ਲਓ ਕੋਈ ਜੇੜੇ ਵੱਡੇ ਨੇ, ਮਤਲਬ ਅ ਕੋਈ ਵੀ ਨੇ ਭਾਵੇਂ ਵੱਡੇਆਂ ਚ, ਜਿਵੇਂ ਓ ਵੀ ਕੀ ਕਰਦੇ ਨੇ ਆਪ ਆਪਾਂ ਹੁਣ ਸਾਡੀ ਆਦਤਾ ਬਣ ਗੀਆ ਸੱਤ, ਅੱਠ ਵਜੇ, ਜਿਵੇਂ ਕੋਈ ਕੰਮ ਤੋਂ ਜਾਂ ਫੇਰ ਆਪਣੇ ਸਕੂਲ ਸਕ ਲਾਈਫ ਜੋ ਵੀ ਕੋਈ ਐ, ਟਿਊਸ਼ਨ ਵਗੈਰਾ ਸਕੂਲ ਵਗੈਰਾ ਜਾ ਕੇ, ਸ਼ਾਮ ਨੂੰ ਜਿੱਦਾਂ ਅਹ ਰੋਟੀ-ਪਾਣੀ ਕਰਕੇ ਓਸ ਤੋਂ ਬਾਦ ਆਪਣਾ ਬੈ ਜਾਂਦੇ ਬੈਡ ਤੇ ਅੱਠ, ਨੌ ਵਜੇ ਨੌ ਕੁ ਵਜੇ ਤੋਂ ਬਾਦ ਬੰਦਾ ਕੀ ਕਰਦਾ ਜੀ, ਫੋਨ ਫੜ ਲੈਂਦਾ ਹੱਥ ਚ ਤੇ ਲੱਗਿਆ ਰੈਦਾ ਵਾ, ਨੌ ਜਾਂ ਦਸ ਵੱਜ ਦਸ ਦੇ ਗਿਆਰਾਂ, ਬਾਰਾਂ ਇੱਕ, ਦੋ-ਇੱਕ, ਦੋ ਵਜਨ ਤੇ ਨੋਰਮਲ ਅੱਜ ਦੇ ਟਾਈਮ ਮੈਨੂੰ ਲੱਗਦਾ, ਅੰਦਾਜ਼ਾ ਇੱਕ-ਦੋ ਤੇ ਵੱਜ ਈ ਜਾਂਦੇ ਨੇ ਸਭ ਦੇ ਕਿਵੇ ਇੱਕ ਵਾਰੀ ਫੋਨ ਹਥ ਚ ਫੜ ਲਓ ਬਸ। ਫੇਰ ਚੱਲਦਾ- ਚੱਲਦਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਵੀ ਕਦੋਂ ਕਿੰਨਾ ਟਾਈਮ ਹੋ ਗਿਆ ਕਦੋਂ ਕਿੰਨਾ ਫੇਰ- ਫੇਰ ਕੀ ਹੁੰਦਾ ਜੀ ਆਪਾਂ ਰਾਤ ਨੂੰ ਸੌ ਤੇ ਜਾਦੇ ਹਾਂ ਇੱਕ-ਦੋ ਵਜੇ ਫੇਰ ਆਪਾਂ ਸਵੇਰੇ ਭਾਵੇਂ ਨੌ-ਦਸ ਵਜੇ ਵੀ ਉੱਠੀਏ ਤਾਂ ਵੀ ਆਪਾਂ ਸੋਚਦੇ ਹਾਂ ਕਿ ਵੀ ਸਾਡੀ ਨੀਂਦ ਨੀ ਪੂਰੀ ਹੋਈ ਏਡਾ ਜ਼ਿਆਦਾ ਸੋ ਵੀ ਲਿਆ ਤਾਂ ਵੀ ਆਪਾਂ ਸੋਚਦੇ ਪਤਾ ਨਹੀਂ ਕੀ ਗੱਲ ਹੋ ਗਈ ਨੀਂਦ ਨੀ ਪੂਰੀ ਹੋ ਰਹੀ ਹੈ ਯਾ ਐਵੇਂ ਚੀਜ਼ਾਂ
ਫੇਰ ਫੋਨ ਜਦੋਂ ਤੁਸੀਂ ਆਪ ਦੇਖੋ ਜਦੋਂ ਤੁਸੀਂ ਚਲਾਉਂਦੇ ਹੋਵੋਗੇ ਬਸ ਉਹਦੇ ਵਿੱਚ ਮੰਨ ਲਉ ਇੰਸਟਾਗ੍ਰਾਮ ਚਲਾ ਲਿਆ। ਉਹਦੇ ਰੀਲਸ ਆਉਂਦੀਆਂ ਰਹਿੰਦੀਆਂ ਸਕਰੋਲ ਕਰਦੇ ਰਹੋ-ਕਰਦੇ ਰਹੋ ਪਰ ਤੁਹਾਨੂੰ ਟਾਈਮ ਤੁਹਾਨੂੰ ਪਤਾ ਲੱ ਗਣਾ ਵੀ ਨੀ ਤੁਹਾਡਾ ਇੰਟਰਟੇਨਮੈਂਟ ਹੁੰਦਾ ਰਹੇਗਾ ਵਧੀਆ ਵਾ ਟਾਈਮ ਨੀ ਪਤਾ ਲੱਗੇਗਾ ਫੇਰ ਜਦੋਂ ਜ਼ਿਆਦਾ ਟਾਈਮ ਤੁਸੀਂ ਚਲਾ ਲਓਗੇ ਫੇਰ ਤੁਹਾਨੂੰ ਨਿੰਦਰ‌ ਨੀ ਪੂਰੀ ਹੋਏਗੀ ਸਾਡੇ ਬੋਡੀ ਨੂੰ ਵੀ ਤਾਂ ਅੱਠ ਘੰਟੇ ਦੀ ਨੀਂਦ
ਉਹੀ ਤੇ ਹੁਣ ਪਹਿਲੇ- ਪਹਿਲੇ ਟਾਈਮ ਦੇ ਕੀ ਹੁੰਦਾ ਸੀ ਜੀ ਸੱਤ-ਅੱਠ ਵਜੇ ਸੋ ਜਾਂਦਾ ਸੀ ਤੇ ਸਵੇਰੇ ਤਿੰਨ- ਚਾਰ- ਪੰਜ ਵਜੇ ਜਿੱਦਾਂ ਵੀ ਆਪਣੇ ਟਾਈਮ ਤੇ ਸਾਈਮ ਸਰ ਉੱਠ ਜਾਂਦੇ ਹੁੰਦੇ ਸੀ ਤੇ ਆਪਣੇ ਕੰਮ ਜੋ ਵੀ ਲੱਗਣਾ ਤੇ ਲੱਗ ਜਾਂਦੇ ਬੰਦੇ ਜਿਵੇਂ-ਜਿਵੇਂ ਜੋ- ਜੋ ਕੰਮ ਕਰਦੇ ਹੁੰਦੇ ਸੀਗੇ ਭਾਵੇਂ ਕਿਸਾਨ ਹੋਣ ਭਾਵੇਂ ਦੁਕਾਨਾਂ ਵਾਲੇ ਹੋਣ। ਜਾਂ ਕੋਈ ਵੀ ਹੋਣ।
ਹੁਣ ਤੇ ਬਸ ਥੋੜਾ ਟਾਈਮ ਚੇਂਜ ਈ ਹੋ ਗਿਆ ਜਿੱਦਾਂ ਹੁਣ ਤੇ ਦਸ-ਗਿਆਰਾਂ, ਗਿਆਰਾਂ- ਇੱਕ -ਦੋ -ਇੱਕ ਬਾਰਾਂ-ਗਿਆਰਾਂ ਵਜੇ ਤੋਂ ਪਹਿਲੇ ਨੀਂਦ ਹੀ ਨੀ ਕਿਸੇ ਨੂੰ ਨਹੀਂ ਆਦੀ।
ਉਹ ਤੇ ਹੈ, ਉਹ ਤਾਂ ਆਦਤ ਆਦਤਾਂ ਬਣ ਗਈਆਂ ਨਾ ਹੁਣ ਸਾਰਿਆਂ ਦੀਆਂ, ਹੁਣ ਹਰ ਕਿਸੇ ਕੋਲ ਆ ਅੱਜ ਦੇ ਟਾਈਮ ਚ ਜੀ। ਤੁਸੀਂ ਆਪ ਦੇਖੋ। ਸੋਸ਼ਲ ਮੀਡੀਆ ਹਰ ਕੋਈ ਚਲਾਉਂਦਾ ਅੱਜ ਕੱਲ, ਪਰ- ਅਡਿਕਸ਼ਨ ਈ ਐਨੀ ਓਹ ਗੰਦੀ ਹੁੰਦੀ ਏ।
ਉਹੀ ਤੇ ਬਾਕੀ ਹਾਂ ਬਾਕੀ ਜਿਵੇਂ ਹੁਣ ਆਪਣੇ ਪੁਰਾਣੇ ਟਾਈਮ ਦੇ ਤੁਸੀਂ ਲੈ ਕੇ ਚੱਲੋ ਜਿੱਦਾਂ ਹੁਣ ਔਨਲਾਈਨ ਜਿਹੜਾ ਵੀ ਚੀਜ਼ਾਂ ਏ। ਉਸ ਟਾਈਮ ਕੀ ਹੁੰਦਾ ਸੀ। ਤੇ ਤੁਸੀਂ ਦੇਖਿਆ ਹੋਏਗਾ ਕਿ, ਪੁਰਾਣੇ ਟਾਈਮ ਕੀ ਹੁੰਦਾ ਸੀ ਇਕ ਡਾਕ-ਡਾਕ ਹੁੰਦੀ ਪੋਸਟ ਕਰਦੇ ਹੁੰਦੇ ਸੀ। ਤੇ ਆਪਣਾ ਕਈ ਵਾਰੀ ਦਸ ਦਿਨ-ਪੰਦਰਾਂ ਦਿਨ ਲੱਗ ਜਾਂਦੇ ਹੁੰਦੇ ਸੀ ਇੱਕ ਦੂਜੀ ਜਗਾ ਪਹੁੰਚਣ ਨੂੰ ਤੇ ਅਗਲੇ ਨੂੰ ਪਤਾ ਲੱਗ ਲੱਣ ਨੂੰ ਵੀ ਦੇਰ ਲੱਗ ਜਾਂਦੀ ਸੀ ਕਿ ਹਾਂ ਕਿਸੇ ਦੇ ਕੋਈ ਵਧੀਆ ਗੱਲ ਹੋਈਏ, ਮੰਨ ਲਓ ਕੋਈ ਇੱਤ ਯਾਂ ਕਿਸੇ ਦਾ ਬਰਡੇ ਹੋਇਆ ਜਾਂ ਕਿਸੇ ਦੇ ਵਧੀਆ ਵਿਆਹ ਦੀ ਗੱਲ ਹੈ ਜਾਂ ਕਿਸੇ ਦੀ ਹੋਰ ਦੁਰਘਟਨਾ ਹੋਈ। ਖੂਛਿਆ ਕੋਈ ਚੀਜ਼ ਜਾਂ ਕੁਛ ਵੀ ਲੈ ਕੇ ਚਲੋ ਮਤਲਬ ਕਿ ਉਸ ਥੋੜਾ ਦਸ-ਪੰਦਰਾਂ ਦਿਨ ਲੱਗ ਜਾਂਦੇ ਨਿਊਜ਼ ਕੁਛ ਵੀ ਦੇਣੀ ਹੋਏ ਅਗਲੇ ਬੰਦੇ ਨੂੰ ਕੁਛ ਵੀ ਪਰ ਹੁਣ ਤੁਸੀਂ ਦੇਖ ਲਓ ਸੋਸ਼ਲ ਮੀਡੀਆ ਮਤਲਬ ਇਹ ਸੋਸ਼ਲ ਮੀਡੀਆ ਕਿ ਮਤਲਬ ਜਿਹੜੇ ਫੋਨਸ ਆਏ ਨੇ ਜਿਹੜੇ ਇਹਨਾਂ ਕਰਕੇ ਹੁਣ ਇੰਨਾ ਫਾਇਦਾ ਹੋਵੇ ਕਿ ਹੁਣ ਨਾਲ ਦੇ ਨਾਲ ਹੀ ਭਾਵੇਂ, ਇੱਕ ਸੈਕਿੰਡ ਬੰਦੇ ਹੱਥ ਚ ਫੋਨ ਹੋਏ ਨਾਲ ਦੇ ਨਾਲ ਫੋਨ ਕਰੇ ਵੀ ਅਗਲੇ ਨੂੰ ਹਾਂ ਵੀ ਸਾਡੇ ਇੱਥੇ ਜਨਮ ਦਿਨ ਹੈ ਜਾਂ ਕੁਛ ਹੋਇਆ ਜਾਂ
ਹਾਂਜੀ ਕੋਈ ਖੁਸ਼ੀ ਦੀ ਖ਼ਬਰ ਏ ਕੋਈ ਦੁੱਖ ਦੀ ਖ਼ਬਰ ਏ ਉਹ ਪਤਾ ਲੱਗ ਜਾਂਦੀ ਨਾਲ ਹੀ ਕੋਈ ਦੂਰ ਬੈਠਾ ਬੰਦਾ ਕੋਲ ਬੈਠਾ।
ਵੀ ਹਾਂ, ਵੀ ਸਾਡੇ ਆਹ ਚੀਜ਼ ਹੈ ਜੀ ਸਾਡੇ ਆਹ ਚੀਜ਼ ਜੋ ਵੀ ਹੈ।
ਦੱਸਦਾ ਤੇ ਪਿਆ ਵਾ ਜੇ ਐਦੇ ਫਾਇਦੇ ਹੈ ਨਾ ਨੁਕਸਾਨ ਵੀ ਨੇ। ਫ਼ਾਇਦੇ ਤੇ ਹੈ ਨੀ ਇਹਦੇ ਬੜੇ।
ਹਾਂ ਫਾਇਦੇ ਹੁਣ ਨੇ ਜਿੱਦਾਂ ਨੁਕਸਾਨ ਇਹਨਾਂ ਦੇ ਇਹ ਵੀ ਆਂਦੇ ਨੇ ਕਿ ਜਿੱਦਾਂ ਸਕੈਮ ਬੜੇ ਵੱਧ ਗਏ ਨੇ ਚੀਜ਼ਾਂ ਦੇ ਅ
ਕਿ ਫੇਰ ਫਰੋਡ ਕਰ ਦਿੰਦੇ ਨੇ।
ਹਾਂ, ਕਈ ਜਿੱਦਾਂ ਤੁਸੀਂ ਸੁਣਿਆ ਹੋਏਗਾ ਕੇ ਅਹ ਜਿੱਦਾਂ ਹੁਣ ਨਕਲੀ ਜਿੱਦਾਂ ਕ੍ਰਿਪਟੋ ਕਰੰਸੀ ਦਾ ਪਿੱਛੇ ਜੇ ਬੜਾ ਰੌਲਾ ਸੀਗਾ ਕੇ ਕ੍ਰਿਪਟੋ ਕਰੈਂਸੀ। ਆਈ ਐ, ਔਰ ਉਹਨਾਂ ਦੇ ਨਕਲੀ - ਨਕਲੀ ਕੁਆਇਨਸ ਬਣਾਏ ਨੇ ਲੋਕਾਂ ਨੇ ਉਹਨਾਂ ਨੂੰ ਅੱਗੇ ਇਸ 'ਚ ਔਨਲਾਈਨ ਹੀ ਲੋਕਾਂ ਨੂੰ ਜੋੜੀ ਗਏ- ਜੋੜੀ ਗਏ ਲੇਕਿਨ ਉਸ ਚ ਕੰਮ ਖ਼ਰਾਬ ਹੋਇਆ ਕਾਫ਼ੀ ਬੰਦਿਆਂ ਦੇ ਪੈਸੇ ਖਰਾਬ ਹੋਏ ਸੀ। ਤੁਸੀ ਸੁਣੀਏ ਈ ਓ। ਹਾਂਜੀ ਬੜਾ ਇਸ ਇਹਦਰ ਦੀ ਜਾਂ ਮਤਲਬ ਇਹ ਤਾਂ ਚਲੋ ਮੇਨ ਗੱਲ ਹੋਰ-ਹੋਰ ਵੀ ਕਈ ਮੁੱਦੇ ਨੇ ਔਨਲਾਈਨ ਜਿਹੜੇ ਨੁਕਸਾਨ ਕਰਦੇ ਨੇ ਅੱਜ
ਹਾਂਜੀ ਓ ਟੀ ਪੀ ਵਗੈਰਾ ਜਿਵੇਂ ਭੇਜਦੇ ਨੇ, ਗ਼ਲਤ।
ਵਗੈਰਾ ਜਿੱਦਾਂ ਹੁਣ ਕਹਿੰਦੇ ਨੇ, ਕਿ ਉਹ ਟੀ ਵੀ ਨਾ ਆਪਣਾ ਕਿਸੇ ਨੂੰ ਵੀ ਦੱਸੋ।
ਐਹੀ ਨੁਕਸਾਨ ਹੁੰਦੇ ਨੇ। ਥੋੜੇ ਜਿਹੇ ਬ ਇਹਨਾਂ ਵੀ ਥੋੜਾ ਜਿਹਾ ਬੰਦਾ ਸਤਰਕ ਹੋ ਜੇ ਨਾ, ਇਹਦਾ ਵੀ ਧਿਆਨ ਰੱਖਿਆ ਜਾਂਦਾ ਹੈ।
ਇੱਕ ਜਿੱਦਾਂ ਬੰਦਾ ਕੋਈ ਅਹ ਮਜਬੂਰ ਹੁੰਦਾ। ਬਈ ਮੈਨੂੰ ਫੋਨ ਕਰਨਾ- ਫੋਨ ਕਰਨਾ ਲੇਕ ਕਿਨ ਓ ਟੀ ਪੀ ਛੀਨ ਲੈਂਦਾ। ਔਨਲਾਈਨ ਤਰੀਕੇ ਨਾਲ ਮਤਲਬ ਚੱਲਦਾ ਫਿਰਦਾ ਹੀ, ਤੇ ਕਿਸੇ ਦੇ ਉਦਾਂ ੳ ਟੀ ਨੀ ਛੀਨ ਲੈਂਦਾ ਪਤਾ ਲੱਗਦਾ ਪੰਦਰਾਂ- ਵੀਹ ਮਿੰਟ ਬਾਅਦ ਕਿ ਬੰਦੇ ਦਾ ਅਕਾਊਂਟ ਸਾਰ ਖਾਲੀ ਹੋ ਗਿਆ ਐਵੇਂ ਦੇ ਸਕੈਮ ਵੀ ਬਥੇਰੇ ਉਹ ਬੰਦੇ ਨੇ ਤੇ ਆਪਣਾ ਮਜਬੂਰੀ ਕਰਕੇ ਦਿੱਤਾ ਹੁੰਦਾ, ਫੋਨ ਚਲੋ ਕੋਈ ਨੀ ਬੰਦਾ ਹੈ। ਮਜਬੂਰ ਇਸਟਮ ਦੇ ਦੋ ਉਹਨੂੰ ਕੋਈ ਗੱਲ ਨੀ। ਤੇ ਕਿਸੇ ਮੁਸੀਬਤ ਚ ਹੋਏਗਾ ਵਿਚਾਰਾ ਪਰ, ਉਹ ਦੂਜਾ ਉਲਟ ਫਾਇਦਾ ਲੈ ਜਾਂਦਾ ਨਾ।
ਹਾਂਜੀ ਉਹ ਜਿੱਦਾਂ ਵਿਚਾਰੇ ਦਾ ਖਾਲੀ ਹੋ ਜਾਂਦਾ ਉਹਦੀ ਪੂਰੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ। ਅਕਾਊਂਟ ਵਿੱਚ।
ਐ ਵੀਹ- ਤੀਹ ਹਜ਼ਾਰ ਹੋ ਚਾਲੀ ਹਜ਼ਾਰ ਹੋ, ਹੈ ਤੇ ਪੈਸਾ ਬੰਦਾ ਵੀ-
ਹਾਂਜੀ ਬੰਦਾ ਆਪਣੇ ਤੇ ਸੇਫ ਰੱਖਦਾ ਹੀ ਹੈਨਾ, ਸੇਫ ਕਰਕੇ ਰੱਖਦਾ ਬੰਦਾ, ਕਹਿੰਦਾ ਮੇਰੇ ਖਾ ਟਾਮ ਤੇ ਕੰਮ ਆਉਣਗੇ।
ਹਾਂ ਇਹ ਗੱਲ ਤੇ ਹੈ।
ਐਵੇ ਸਕੈਮ ਕਰ ਦਿੰਦੇ ਨੇ, ਉਹ।
ਜੀ- ਜੀ, ਜੀ ਇਹ ਤੇ ਹੈ ਈ ਐ।
ਹਾਂਜੀ। ਬਸ ਸੋਸ਼ਲ ਮੀਡੀਆ ਦੇ ਤੇ ਫਾਇਦੇ ਵੀ ਤੁਹਾਨੂੰ ਨੁਕਸਾਨ ਵੀ ਮਿਲ ਜਾਣਗੇ।
ਹਾਂ, ਇਹੀ ਹੈ ਕਿ ਹੋ ਬਥੇਰੇ ਫਾਇਦੇ ਵੀ ਹੈ ਨੁਕਸਾਨ ਵੀ ਹੈ ਤਾਂ ਕਰਕੇ, ਚਲੋ ਠੀਕ ਹੈ ਭਾਜੀ ਫੇਰ ਬਾਕੀ ਕਰਦੇ ਆ ਤਾਡੇ ਨਾਲ ਗੱਲ ਵਧੀਆ ਲੱਗਿਆ ਗੱਲ ਕਰਕੇ ਓਕੇ ਫੇਰ। ਸਸੀ ਕਾਲ ਤ ਸ਼੍ਰੀਕਾਲਪ ਪ੍ਰਪ।